ਹੈਲੋ,
ਹੈਲੋ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਠੀਕ ਔ?
ਹੋਰ ਸੁਣਾਅ? ਹਾਂਜੀ ਹਾਂਜੀ ਵਧੀਆ ਜੀ, ਤੁਸੀਂ ਦੱਸੋ?
ਬਸ ਜੀ ਵਧੀਆ ਜੀ ਹਾਂਜੀ।
ਹੋਰ ਕਿਦਾਂ ਮੌਸਮ ਕਿਦਾਂ ਠੀਕ ਐ ਅੱਗੇ ਨਾਲੋ?
ਹਾਂਜੀ ਹਾਂਜੀ, ਨਈ ਜੀ ਨਈ ਗਰਮੀ ਬੋਤ ਤੇ ਬਾਰਿਸ਼ ਪਈ ਨੀ ਰਈ ਸਾਡੇ ਇੱਧਰ ਤਾਂ, ਹੂੰ।
ਸਾਡੇ ਵੀ ਏਧਰ ਧੁੱਪ ਬੋਤ ਨਿਕਲੀ ਹੋਈ ਆਂ ਦੋ ਦਿਨ ਹੋ ਗਏ ਆਂ। ਪਰਸੋਂ ਦਾ ਮੌਸਮ ਥੋੜਾ ਠੀਕ ਸੀਗਾ ਅੱਜ ਬਹੁਤ ਧੁੱਪ ਨਿਕਲੀ ਹੋਈ ਆ। ਬੱਦਲ ਵੀ ਨੀ ਹੈਗੇ ਅੱਜ ਤਾਂ, ਗਰਮੀ ਜ਼ਿਆਦਾ ਹੋਈ ਏ।
ਹਾਂਜੀ-ਹਾਂਜੀ।
ਹੋਰ ਬੱਚੇ ਸਭ ਠੀਕ ਠਾਕ ਘਰੇ?
ਸਭ ਵਧੀਆ ਜੀ ਸਭ ਵਧੀਆ ਸਾਡੇ ਇੱਧਰ ਵੀ ਬਹੁਤ ਤੇਜ਼ ਧੂੱਪ ਐ ਜੀ ਬਹੁਤ ਗਰਮੀ ਐ। ਹੋਰ ਪਾ ਹੋਰ ਪਾਸੇ ਸਾਰੇ ਪਾਸੇ ਬਾਰਿਸ਼ਾਂ ਹੋ ਜਾਂਦੀਆਂ ਸਾਡੇ ਇੱਧਰ ਬਾਰਿਸ਼ ਹੈ ਈ ਨੀ ਐ
ਹਾਂਜੀ ਕਈ ਜਗ੍ਹਾ ਤੇ ਮੈਂ ਸੁਣ ਰੀ ਨਿਊਜ਼ ਚ ਦੋ ਤੋਂ ਤਿੰਨ ਤਿੰਨ ਦਿਨ ਲਗਾਤਾਰ ਬਾਰਿਸ਼ ਹੋ ਰੀ ਐ ਇੱਧਰ ਤਾਂ ਬੱਦਲ ਜਿਹਾ ਹੋ ਜਾਂਦਾ ਫੇਰ ਧੁੱਪ ਨਿਕਲ ਆਂਦੀ ਜੇ ਥੋੜੀ ਦੇਰ ਪੈ ਜੇ ਹੋਰ ਗਰਮੀ ਹੋ ਜਾਂਦੀ ਐ ਇੱਧਰ ਤਾ
ਹਾਂਜੀ ਹਾਂਜੀ ਸਾਡੇ ਇੱਧਰ ਵੀ ਇਹੀ ਹਾਲ ਐ ਜੀ। ਮਾੜ ਜੀ ਪਊਗੀ, ਉਹ ਤੋਂ ਬਾਅਦ ਫਿਰ ਧੁੱਪ ਨਿਕਲ ਜਾਣੀ ਫੇਰ ਹੋਰ ਜਿਆਦਾ ਗਰਮੀ ਪੈਣ ਲੱਗ ਜਾਂਦੀ
ਆਹੋ ਹੁਮਸ ਹੋ ਜਾਂਦੀ ਐ ਸਗੋਂ ਜਦ ਧੁੱਪ ਨਿਕਲਦੀ ਐ ਤਾਂ
ਹਾਂਜੀ ਹਾਂਜੀ, ਇਹ ਤਾ ਹੈ ਜੀ ਬੋਤ ਗਰਮੀ ਹੋ ਜਾਂਦੀ ਐ ਹੋਰ ਬਸ ਜੀ ਵਧੀਆ ਜੀ ਹਾਂਜੀ ਹਾਂਜੀ ਲੰਚ ਕਰ ਲਿਆ ਜੀ
ਹੋਰ ਹੋਰ ਤੁਹਾਡੇ ਕੀ ਸ਼ੌਕ ਆ
ਬਸ ਜੀ ਹੁਣ ਤਾਂ ਬੱਚਿਆਂ ਦੇ ਸ਼ੌਂਕ ਰਹਿ ਗੇ ਆਪਣੇ ਤਾ ਕੀ ਆ
ਸਈ ਗੱਲ ਐ ਆਪਣੇ ਆਪ ਬੱਚਿਆਂ ਲਈ ਸਭ ਕੁਛ ਕਰਨਾ ਪੈਂਦਾ ਵਾ ਆਪਣੇ ਸ਼ੋਕ ਮਾਰ ਕੇ ਬਸ ਫੇਰ, ਆਪਣੇ ਸ਼ੌਂਕ ਤਾਂ ਉਦੋ ਸੀਗੇ ਮਾਂ ਪਿਓ ਦੇ ਸਿਰ ਤੇ ਠੀਕ ਐ ਕਿ ਨੀ ਜਦ ਆਪ ਮਾਂ ਪਿਓ ਬਣਜੇ ਫੇਰ ਬੱਚਿਆਂ ਦੇ ਸ਼ੌਂਕ ਪੂਰੇ ਕਰਨੇ ਪੈਂਦੇ ਆ
ਹਾਂਜੀ ਹੁਣ ਤੁਹਾਨੂੰ ਪਤਾ ਆਪਣੀ ਮਹ ਇੰਨੀ ਮਹਿੰਗਾਈ ਚ ਜਾਂ ਤਾਂ ਆਪਣੇ ਸ਼ੌਂਕ ਪੂਰੇ ਕਰ ਲਓ ਜਾ ਬੱਚਿਆਂ ਦੇ
ਸਹੀ ਗੱਲ ਆ ਅਡਜਸਟ ਈ ਕਰ ਸਕਦੇ ਕਿਸੇ ਨਾਲ ਆਪਾਂ ਕੰਪਰੋਮਾਈਜ਼ ਕਰ ਰਹੇ ਆ। ਲਾਈਫ ਚ, ਠੀਕ ਏ ਜੀ ਹਾਂਜੀ ਕਿਉਂਕਿ ਬੱਚੇ ਆਪਾਂ ਹੁਣ ਆਪਾਂ ਵੱਡੇ ਹੋ ਗਏ ਆਪਾਂ ਪੇਰੈਂਟਸ ਆ ਬੱਚਿਆਂ ਲਈ ਬੱਚਿਆਂ ਨੂੰ ਅਡਜਸਟ ਨਹੀਂ ਕਰਾ ਸਕਦੇ ਆਪਾਂ ਕਰ ਸਕਦੇ ਅਡਜਸਟ ਆਪਾਂ ਨੂੰ ਕਰਨਾ ਪੈਂਦਾ ਅਡਜਸਟ, ਹਾਂਜੀ ਆਪਾਂ ਬਚਪਨ ਆ ਸੀਗਾ ਆਪਾਂ ਬਚਪਨ ਦੀ ਆਪਾਂ ਸਾਡੇ ਪੇਰੈਂਟਸ ਕਰਦੇ ਸੀਗੇ
ਹਾਂਜੀ ਉਹ ਤਾਂ ਹੈ। ਹਾਂਜੀ, ਬਸ ਐਈ ਐ ਬੱਚੀਆਂ ਬੱਚਿਆਂ ਦੀ ਖਵਾਹਿਸ਼ ਪੂਰੀ ਕਰਦੇ ਰਈਏ।
ਨਹੀਂ ਵਧੀਆ ਗੱਲ ਆ, ਹਾਂਜੀ ਪਤਾ ਕੀ ਆਪਾਂ ਜੇ ਬੱਚਿਆਂ ਦੀ ਖਹਿਸ਼ ਪੂਰੀ ਕਰਾਂਗੇ ਕੱਲ ਨੂੰ ਬੱਚੇ ਵੀ ਆਪ ਨੂੰ ਪੁੱਛਣਗੇ ਠੀਕ ਐ ਜੀ, ਹਾਂਜੀ ਬੱਚਿਆਂ ਨੂੰ ਵਧੀਆ ਫਿਊਚਰ ਦੇਵਾਂਗੇ ਵਧੀਆ ਗੱਡੀ ਕਰਾਂਗੇ ਸਭ ਚੀਜ਼ ਵਧੀਆ ਪੁੱਛ ਲਵਾਂਗੇ ਤੇ ਬੱਚੇ ਵੀ ਤਾਂ ਹੀ ਆਪਾਂ ਨੂੰ ਪੁੱਛਣਗੇ ਨਹੀਂ ਕੱਲ ਬੱਚੇ ਵੀ ਕਹਿੰਦੇ ਤੁਸੀ ਸਾਨੂੰ ਤਾਂ ਹਟਦੀ ਆ ਅੱਜ ਕਲ ਦਾ ਜ਼ਮਾਨਾ ਇਹ ਆ ਹਾਂਜੀ ਕਈ ਪੇਰੈਂਟ ਸਮਝਦੇ ਆ ਕਿ ਨਹੀਂ। ਬਟ ਮਜਬੂਰੀਆਂ ਹੁੰਦੀਆਂ ਕਈਆਂ ਦੇ ਮੈਂ ਸਾਰੇ ਪੇਰੈਂਟਸ ਕਹਿੰਦੇ ਸਾਡੇ ਬੱਚਿਆਂ ਨੂੰ ਵਧੀਆ ਹੀ ਸਭ ਕੁਝ ਮਿਲੇ
ਹਮ ਹਮ। ਪਹਿਲਾਂ ਹੁੰਦੇ ਸੀ ਸ਼ੌਕ ਜਦੋਂ ਆਪਾਂ ਬੱਚੇ ਸੀ ਆਪ
ਹਾਂਜੀ ਹਾਂਜੀ ਸਹੀ ਗੱਲ
ਤੇ ਹਾਂਜੀ। ਕੋਈ ਚੀਜ਼ ਲੈਣੀ ਹਰੇਕ ਚੀਜ਼ ਮੈਚਿੰਗ ਦੀ ਸੂਟ ਮੈਚਿੰਗ ਦਾ ਹਾਂਜੀ ਹੁਣ ਤਾਂ ਬਸ ਜੋ ਮਿਲ ਗਿਆ ਉਹੀ ਪਾ ਲਿਆ
ਪਹਿਲਾਂ ਕਦੇ ਮੇਕਅਪ ਤਾਂ ਕੁੜੀਆਂ ਨੇ ਕਦੇ ਕੀਤਾ ਹੈਗਾ ਕੁਛ ਵੀ ਨਾਨਾਂ ਇਸ ਤਰ੍ਹਾਂ ਕੁਛ ਹੋਣ ਤਾਂ ਬਿਨਾਂ ਪਾਰਲਰ ਤੋਂ ਕੋਈ ਜਾਂਦਾ ਹੀ ਨੀ ਕਿਤੇ ਫੰਕਸ਼ਨ
ਜਾਂ
ਇਥੇ ਹੁਣ ਪਾਰਲਰ ਪਹਿਲਾਂ ਹੀ ਕਿਉਂਕਿ ਅੱਜ ਕੱਲ ਕੰਮ ਵੀ ਵੈਸੇ ਇਹ ਜ਼ਿਆਦਾ ਹੋ ਗਏ ਆ ਟਿਊਸ਼ਨ ਦਾ ਸਟਿਚਿੰਗ ਦਾ ਬੁਟੀਕਾਂ ਦਾ ਇਹ ਕੰਮ ਵੀ ਤਾਂ ਹੀ ਚੱਲਦੇ ਆ ਟਾਇਮ ਦੇ ਨਾਲ ਨਾਲ ਨਾ ਸਭ ਕੁਛ ਚੇਂਜ ਹੋ ਗਿਆ ਹੋਰ ਤੁਸੀਂ ਕਰ ਲੈਦੇ ਸਟਿਚਿੰਗ
ਨਹੀਂ ਜੀ ਨਹੀਂ ਮੈਂ ਨਹੀਂ ਕਰਦੀ ਇਹ ਕਿ ਘਰ ਦਾ ਫੇਰ ਥੋੜ੍ਹਾ ਬਹੁਤ ਕਰ ਲੈਂਦੇ ਹੁੰਦੀ ਆ ਜਿਵੇਂ ਕੋਈ ਕਿਤੋਂ ਉਦੜ ਗਿਆ ਉਹ ਸਿਲ ਲਿਆ
ਹਾਂ ਇੰਨਾ ਵੀ ਕਾਫੀ ਹੈ ਪਤਾ ਕੀ ਇਨਾ ਕਿ ਆਪਾਂ ਬਾਹਰ ਸਟਿਚਿੰਗ ਮਾੜਾ ਕਰੋ ਵੀ ਪੰਜਾਹ ਰੁਪਏ ਸੌ ਰੁਪਏ ਲੈ ਲੈਣਾ ਉਹਨਾਂ ਨੇ ਇੱਕ ਅੱਧੀ ਸਿਲਾਈ ਕਰਨ ਦਾ ਵੀ ਹਾਂਜੀ ਹਾਂਜੀ ਮੈਂ ਵੀ ਬਸ ਮੈਂ ਕਰ ਲੈਂਦੀ ਥੋੜੀ ਬਹੁਤੀ ਬਟ ਹੁਣ ਬੱਚੇ ਛੋਟੇ ਆ ਉਹ ਘਰ ਦਾ ਹੀ ਨੀ ਮੁੱਕਦਾ ਕੰਮ ਕਰਨ ਹੀ ਨੀ ਦਿੰਦੇ ਬੱਚੇ ਬਸ ਟਾਈਮ ਕ ਜਿੰਨਾ ਟਾਈਮ ਮਿਲਦੇ ਕਰ ਲਈ ਦਾ ਬਸ ਟਾਈਮ ਕੱਢ ਕੇ ਐਵੇਂ ਬਾਹਰੋਂ ਵੀ ਦੇਣਾ ਆਪ ਟਾਈਮ ਕੱਢ ਲੋ ਥੋੜਾ
ਉਹ ਤਾਂ ਹੈ ਜੀ ਛੋਟੇ ਬੱਚਿਆਂ ਨਾਲ ਔਖਾ ਹੀ ਹੋ ਜਾਂਦਾ
ਹਾਂਜੀ ਛੋਟੇ ਬੱਚੇ ਨੂੰ ਬਹੁਤ ਰੈਸਟ ਹੀ ਨਹੀਂ ਮਿਲਦਾ ਸਾਰਾ ਦਿਨ ਤੇ ਕੰਮ ਤੋਂ ਫਰੀ ਹੁੰਦੇ ਆ ਤੇ ਬੱਚੇ ਸੁੱਤੇ ਆ ਵੀ ਕੰਮ ਕਰਲੋ ਫੇਰ ਉਹ ਬੱਚੇ ਉੱਠ ਜਾਂਦੇ ਆ ਫੇਰ ਕਿ ਫੇਰ ਕੰਮ ਸ਼ੁਰੂ ਹਾਂਜੀ ਬਸ ਇਹੀ ਚੱਲਦਾ ਰਹਿੰਦਾ ਸਾਰਾ ਦਿਨ ਘਰੇ ਤ ਤ ਤਾਂ ਪਤਾ ਕੀ ਲੇਡੀਜ਼ ਸਾਡੀ ਦੀ ਇਹ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਗੱਲ ਨੀ ਹ ਹੋਰ ਠੀਕ ਹੋ ਹ ਠ ਹਮ ਹੈਲੋ
ਹੈਲੋ
ਹਾਂਜੀ ਹੋ ਗਏ ਪ੍ਰੀਮੀ
ਹਾਂਜੀ ਹਾਂਜੀ ਉਹ ਕੋਈ ਆ ਗਿਆ ਸੀ
ਕੋਈ ਗੱਲ ਨੀ ਹੋ ਜਾਂਦਾ ਵਾ ਸਾਰਾ ਦੇਖਣਾ ਪੈਂਦਾ ਹਾਂਜੀ ਹਾਂਜੀ ਸਾਰਾ ਈ ਦੇਖਣਾ ਪੈਂਦਾ ਕੋਈ ਗੱਲ ਨੀ ਸਹੀ ਆ ਹਾਂਜੀ ਹਾਂਜੀ ਕਮ ਕਾਰ ਬਾਹਲਾ ਜਨਾ ਦੇਖਨਾ ਪੈਂਦਾ ਸਾਰੇ ਕੁਛ
ਹਾਂਜੀ ਹੋਰ ਬੱਚੇ ਕੀ ਕਰਦੇ
ਹੋਰ ਦੱਸੋ ਬਸ ਬੱਚੇ ਜਾਗਦੇ ਇੱਕ ਸਕੂਲ ਤੋਂ ਆਏਆ ਜਾਗ ਰਿਹਾ ਵਾ ਬਸ ਇਹੀ ਕੰਮ ਤੁਹਾਨੂੰ ਪਤਾ ਈ ਏ ਇਹ ਸੋਲੀ ਸੀ ਜਲਦੀ ਸਵੇਰੇ ਉੱਠ ਕੇ ਜਲਦੀ ਛੋਟੀ ਬੇਟੀ ਆ ਅੱਜ ਵੀ ਜਲਦੀ ਇਹ ਦਸ ਵਜੇ ਸੌ ਗਈ ਸੀ ਤੇ ਮੈਂ ਤਾਂ ਸੁਣੀ ਨੀ ਹੈਗੀ
ਅੱਛਾ
ਤੁਵਾਂਨੂੰ ਪਤਾ ਹੈ ਸੋਨਾ ਹੈ ਕਿ ਨਹੀਂ ਪਰ ਇਹਨਾਂ ਕਰਕੇ ਜਾਗਣਾ ਪੈਂਦਾ ਛੋਟੇ ਬੱਚਿਆਂ ਲਈ ਤਾਂ ਮਾ ਸੋ ਸਕਦੀ ਆ ਪਤਾ ਈ ਆ ਬੱਚਾ ਬੱਚੇ ਦੀ ਕੇਅਰ ਕਰਨੀ ਆ ਉਹ ਸਾਡੇ ਤੇ ਡਿਪੈਂਡ ਹੈ ਤੁਹਾਨੂੰ ਪਤਾ ਬੱਚੇ ਮਾਂ ਨੂੰ ਚੌਵੀ ਘੰਟੇ ਧਿਆਨ ਰੱਖ ਰਖਣਾ ਪੈਂਦਾ ਪਾਸੇ ਛੋਟੇ ਬੱਚਿਆਂ ਦਾ ਤਾ ਜ ਜਾਣਾ ਆਣਾ ਹੋਵੇ ਤਾਂ ਔਖਾ ਲੱਗਦਾ ਛੋਟੇ ਬੱਚੇ ਨਾਲ ਇੰਨੇ ਕੰਮ ਕਰਾਂਗੇ ਨਾਲ ਲੈ ਕੇ ਜਾਵਾਂਗੇ ਇਹਨਾਂ ਦੇ ਤੇ ਕਈ ਵਾਰ ਮੈਂ ਤਾਂ ਕਈ ਵਾਰ ਮਨ ਕਹਿੰਦੀ ਮੈਂ ਕਿਤੇ ਜਾਵਾਂ ਹੀ ਨਾ ਘਰੇ ਹੀ ਰਵਾ ਔਖਾ ਲੱਗਦਾ ਤੇ ਗਰਮੀ ਚ ਵੀ ਸਾਨੂ ਗਰਮੀ ਚ ਜਾਣਾ ਬਹੁਤ ਔਖਾ ਲੱਗਦਾ ਵਾ ਕਿਉਂਕਿ ਬੱਚਿਆਂ ਨੇ ਕਈ ਵਾਰੀ ਬਿਮਾਰ ਹੋਏ ਠੰਡ ਚ ਵੀ ਔਖਾ ਲੱਗਦਾ ਵਾ ਹਵਾ ਲੱਗ ਜੁਗੀ ਠੰਢ ਲੱਗਜੂ ਹਾਂਜੀ ਇਸ ਕਰਕੇ ਕਹਿੰਦੇ ਚਲੋ ਅਵੋਏਡ ਹੀ ਕਰਦੇ ਘੱਟ ਹੀ ਜੇਹੜਾ ਤੂੰ ਟਰੈਵਲ ਘੱਟ ਈ ਕਰਦੇ ਆ ਹਾਂਜੀ ਤੁਹਾਨੁ ਕਿੱਦਾਂ ਵਧੀਆ ਲੱਗਦਾ ਟਰੈਵਲ ਕਰਨਾ
ਹਾਂਜੀ ਹਾਂਜੀ ਇਹ ਤਾਂ ਹੈ ਹੀ ਜੇ ਬੱਚੇਆ ਨਾਲ ਗਰਮੀ ਚ
ਹਾਂਜੀ ਹਾਂਜੀ
ਬਿਲਕੁੁਲ ਵੀ ਨਹੀਂ ਹੁੰਦਾ ਟ੍ਰੈਵਲ
ਹੂਦਾਂ ਹੀ ਨਹੀ ਸਹੀ ਗੱਲ ਏ ਮੈਨੂੰ ਤਾਂ ਆਪਣੀ ਖੁਦ ਸੌਂਕ ਨੀ ਹੈਗਾ ਔਖਾ ਲੱਗਦਾ ਇਕ ਤੇ ਹੈਡਏਕ ਹੋਨ ਲੈਨ ਦਾ ਫਿਰ ਲੇਡੀਜ਼ ਨੂੰ ਬਹੁਤ ਜਲਦੀ ਮੈਨੂੰ ਤਾਂ ਬਹੁਤ ਜਲਦੀ ਹੁੰਦਾ ਜੇ ਟਰੈਵਲ ਕਰਾਂ ਤਾਂ ਬੇਚੈਨੀ ਜੀ ਹੋਈ ਦੀ, ਘਰੇ ਰੈਸਟ ਕਰਲੋ। ਅੱਛਾ ਜੀ।
ਜਾਂਦੇ
ਅੱਛਾ ਜੀ, ਠੀਕ ਆ ਜੀ, ਅੱਛਾ ਜੀ। ਅੱਛਾ ਜੀ, ਅੱਛਾ ਜੀ। ਹਾਂਜੀ, ਉਹ ਔਖਾ ਲੱਗਦਾ, ਦੂਰ ਪਤਾ ਕੀ ਨੇੜੇ ਤਾਂ ਆਪਾਂ ਕਹਿੰਨੇ ਆ ਚਲ ਅੱਧਾ ਘੰਟਾ ਟਾਈਮ ਕੱਢਕੇ, ਘੰਟਾ ਜਾਏ ਆਵਾਂਗੇ, ਪਤਾ ਇੱਕ ਦਿਨ'ਚ ਸਾਲਜ, ਸਾਰ ਦਿਹਾੜੀ ਮੁੜ ਆਈਦਾ ਵਾ, ਦੂਰ ਦੇ ਲਈ ਫਿਰ ਸਪੈਸ਼ਲ ਟਾਇਮ ਕੱਢਣਾ ਪੈਂਦਾ ਵਾ, ਅੱਜ-ਕਲ ਵੈਸੇ ਜ਼ਿਆਦਾਤਰ ਫੋਨ ਤੇ ਈ ਵੀਡੀਓ ਕਾਲ ਕਰਲੋ, ਗੱਲ ਕਰਲੋ, ਆਣਾ-ਜਾਣਾ ਸਹੀ ਸੀ, ਖ਼ਤਮ ਹੀ ਹੋ ਗਏ ਕਿਸਮ ਦਾ, ਬਹੁਤ ਘੱਟ ਹੀ ਜਇਆ ਜਾਂਦਾ ਵਾ, ਕੋਈ ਫੰਕਸ਼ਨ ਹੋਵੇ ਤਾਂ ਹੀ ਜਿਆਦਾ ਸੈਂਡ ਕੀਤੇ ਜਾਂਦੇ, ਓਦਾਂ ਤਾਂ ਮੁਸ਼ਕਿਲ ਨਾਲ ਹੀ ਕੋਈ ਟੈਮ ਕੱਢਦਾ ਵਾ, ਹਾਂਜੀ।
ਹਾਂਜੀ-ਹਾਂਜੀ।
ਪਹਿਲਾਂ ਤੇ ਉਹਨੂੰ ਬਿਨਾਂ ਦੱਸੇ ਸਾਰੇ ਆ ਜਾਂਦੇ ਸੀ, ਚਲੇ ਜਾਂਦੇ ਸੀਗੇ ਗੈਸਟ। ਪਹਿਲੇ ਸਾਰੇ ਘਰੇ ਮਿਲਦੇ, ਹੁਣ ਜਦ ਸੰਡੇ ਹੋਊਗਾ ਜਾਂ ਸਪੈਸ਼ਲ ਫੋਨ ਕਰਕੇ ਜਾਣਾ ਪੈਂਦਾ, ਛੁੱਟੀ ਵਾਲੇ ਦਿਨ ਆਓ।
ਹਾਂਜੀ-ਹਾਂਜੀ।
ਹਾਂ, ਉਹ ਵੀ ਸਾਰੇ ਬਿਜ਼ੀ ਲਾਈਫ਼ ਅੱਜ-ਕਲ ਪਤਾ ਏ, ਹਾਂਜੀ, ਠੀਕ ਹੈ ਜੀ।
ਹਾਜੀ-ਹਾਜੀ, ਓਕੇ, ਸਤਿ ਸ਼੍ਰੀ ਅਕਾਲ।